ਹੈਲ ਹੈਲੋ ਦੀਦੀ ਹਾਂਜੀ ਕੀ ਹਾਲ ਚਾਲ ਹੈ ਤੁਹਾਡਾ ਹਮ ਤੁਸੀਂ ਘਰ ਪਹੁੰਚ ਗ
ਹਜੇ ਤੇ ਰਸਤੇ ਚ ਹੀ ਆ ਜਾਹੀ
ਅੱਛਾ ਅਗਰ ਉਹ ਬਿਜ਼ੀ ਹੋ ਤਾਂ ਫਿਰ ਬਾਅਦ ਚੋਂ ਕਰ ਲਵਗੇ ਗੱਲ ਫਿਰ
ਨਹੀਂ ਨਹੀਂ ਇਹ ਚੌੱਕੀ ਕੋਈ ਗੱਲ ਨਹੀਂ ਅੱਛਾ ਚਲਾ ਡਰਾਈਵ ਕਰ ਰਹੀ ਹ ਕੋਈ ਗੱਲ ਨਹੀਂੀ
ਠੀਕ ਹੈ ਵੈਸੇ ਲਕਸ਼ੇ ਦੀ ਏਜ ਕਿੰਨੀ ਹੈ
ਲਕਸ਼ ਹੈਗਾ ਆ ਆਪਣਾ ਸੋਰੀ ਸਿਕਸਟੀਨ
ਸਕਨ ਹਾਂ ਨਹੀਂ ਮੈਂ ਕਿਹਾ ਅਗਰ ਏਟੀਨ ਪਲੱਸ ਹੁੰਦਾ ਤਾਂ ਮੈਂ ਕਿਹਾ ਕਹਿ ਦਿੰਦੀ ਉਹਨੂੰ ਵੀ ਦੇ ਦਿਉ ਕਾਰ ਡਰਾਈਵ ਵਾਸਤੇ ਹਾਂ ਏਜ ਦੇ ਉਹ ਨੀ ਹੈ ਨਾ ਤਮਾਂ
ਹਾਂ, ਅੰਡਰ ਏਜ ਐਨਾ ਹਜੇ।
ਕਿਉਂਕਿ ਤੁਹਾਨੂੰ ਨਾ ਜਿੱਦਾਂ ਤੁਸੀਂ ਹਾਲੇ ਤੇ ਇੱਥੇ ਈ ਗਏ ਔ। ਹੋਰ ਵੀ ਅਗਰ ਦੂਰ ਜਾਣਾ ਹੋਵੇ ਤਾਂ ਤੁਹਾਨੂੰ ਈਜ਼ੀ ਹੋ ਜਾਏ। ਕਿ ਤੁਸੀਂ ਤਿੰਨੋ ਜਾਣੇ ਜੈ ਹਾਫ ਆਫ ਕਾ ਰੂਟ ਕਰਕੇ ਫੇਰ ਡਰਾਈਵਿੰਗ ਕਰ ਸਕਦੇ ਔ, ਪਰ ਤਿੰਨ ਬੰਦਿਆਂ ਨੂੰ ਫੇਰ ਅ ਰਿਲੈਕ ਫ੍ਰੀ ਮਿਲ ਜਾਏਗਾ ਸਾਈਡ ਬਾਏ ਸ
ਦੈ ਆ ਹਾਂਜੀ ਹਾਂਜੀ।
ਤੇ ਤੁਸੀਂ ਜਿੱਦਾਂ ਜੈਪੁਰ ਵਗੈਰਾ ਗਏ ਸੀ, ਪੈਲਾਂ ਗਏ ਸੀ ਜਦੋਂ ਤੇ ਉਦੋ ਅਹ ਅਪਣੀ ਕਾਰ ਤੋਂ ਗਏ ਸੀ? ਹੂੰ, ਤੇ ਫੇਰ ਤੁਸੀਂ ਵੀ ਡਰਾਈਵ ਕੀਤਾ ਹੋਣੈ ਨਾਲ ਫੇਰ ਭਈਆ ਦੇ।
ਅਹ ਨਹੀਂ ਨਹੀਂ ਉਦੋਂ ਐਕਚੁਲੀ ਨਾ ਅਨਨੋਨ ਰੂਟ ਸੀਗਾ ਨਾ ਮੇਰੇ ਲਈ। ਤੇ ਮੈਂ ਨੀ ਸੀ ਕੀਤਾ ਹੈਗਾ, ਹਾਂਜੀ ਹੂੰ।
ਵੈਸੇ ਮਜ਼ਾ ਤੇ ਆਂਦੈ। ਅਪਣੀ ਕਾਰ ਚ ਕਿਉਂਕਿ ਅਸੀਂ ਫਰੀ ਲੀ ਗੱਲ ਵੀ ਕਰ ਸਕਦੇ ਡਰਾਈਵਰ ਦੇ ਨਾਲ ਥੋੜੀ ਹੈਜੀਟੇਸ਼ਨ ਰੈੰਦੀ ਐ। ਹੂੰ। ਤੇ ਜੈਪੁਰ ਕਿੱਥੇ ਕਿੱਥੇ ਗਏ ਸੀ।
ਜੈਪੁਰ ਅਸੀਂ ਸਾਰੇ ਫੋਰਟ ਘੁੰਮੇ
ਹੂੰ।
ਅਮਰ ਫੋਰਟ ਅ ਖਾਟੂ ਸ਼ਾਮ ਜੀ ਵੀ ਗਏ ਸੀਗੇ ਅਸੀਂ।
ਅੱਛਾ।
ਔਰ ਦੂਸਰਾ ਮਤਲਬ ਕਾਫ਼ੀ ਅਛ ਸੀਗੇ ਪਲੇਸਿਸ। ਅੱਛੀਆਂ ਸੀਗੀਆਂ ਪਲੇਸਿਸ ਕਾਫ਼ੀ ਦੇਖਣ ਨੂੰ। ਅਹ ਇੱਕ ਜੇੜਾ ਕ੍ਰਿਸ਼ਨ ਜੀ ਦਾ ਮੁਕਟ ਬਣਿਆ ਹੋਇਆ ਕਿ ਪਲੇਸ ਦਾ ਨਾਮ ਹਵਾ ਮੈਲ। ਹਾਂਜੀ ਹਾਂ, ਮਤਲਬ ਔਥੇ ਨਾ ਰੋਇਲ ਫੀਲਿੰਗ ਆਦੀ ਐ, ਰਾਜੇਆ ਵਾਲਾ ਸੈ਼ਰ ਐ ਨਾ।
ਹਾਂ ਹਾਂ ਹਾਂ, ਜਿੱਦਾਂ ਹੋਟਲਸ ਹੈ ਓਦਾ ਇੰਟੀਰੀਅਰ ਸਾਰਾ ਰੋਇਲ ਲੂਕ
ਬਹੌਤ ਹਾਂਜੀ ਹਾਂਜੀ, ਪੁਰਾਣਾ ਮਤਲਬ ਓਨਾਂ ਨੇ ਅਪਣਾ ਕਲ ਤੋੜ ਦੇਣੇ
ਮੇਨਟੇਨ ਕਰਕੇ ਰੱਖਿਆ ਹਾਂ ਤੇ ਇਹਨੂੰ ਜੈਪੁਰ ਨੂੰ ਪਿੰਕ ਸਿਟੀ ਕਹਿੰਦੇ ਤੇ ਇਹਦੇ ਵਿੱਚ ਪਿੰਕ ਕੀ ਚੀਜ਼ ਹੈ
ਪਿੰਕ ਬਿਕੋਜ ਇਹਨਾਂ ਦਾ ਜਿਹੜਾ ਵੀ ਕਲਰ ਹੈ ਨਾ ਚ ਮਹਿਲਾਂ ਦਾ ਹੋਇਆ ਕਰਨ ਦੇ ਹੋਏ ਹੈ ਜੋ ਪੁਰਾਣੀ ਇਮਾਰਤਾਂ ਹੈ ਨਾ ਉਹਨਾਂ ਦਾ ਪਿੰਕ ਕਲਰ ਹੀ ਹੈਗਾ ਮੋਸਟਲੀ ਉੱਥੇ ਘਰਾਂ ਦਾ ਵੀ ਜੋ ਵੱਡੀ ਵੱਡੀ ਬਿਲਡਿੰਗਸ ਦਾ ਪਿੰਕ ਕਲਰ ਆ ਇਸ ਕਰਕੇ ਉਹਨੂੰ ਪਿੰਕ ਸੀ ਟੀ ਦਾ ਨਾਂ ਦਿੱਤਾ ਗਿਆ ਉਹਨਾਂ ਦੀ ਜਿਹੜੀ ਪੁਰਾਣੀ ਮਾਰਕੀਟ ਹੈ ਨਾ ਉਹਨਾਂ ਨੂੰ ਬਿਲਕੁਲ ਨਹੀਂ ਢਾਇਆ ਗਿਆ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਪੁਰਾ ਆਪਣਾ ਪੁਰਾਣਾ ਕਲਚਰ ਹੀ ਰੱਖਣਾ ਹੈ ਪੁਰਾਣੀਆਂ ਜਿਹੜੀਆਂ ਇਮਾਰਤਾਂ ਆ ਉਹਨਾਂ ਨੂੰ ਪਿੰਕ ਕਲਰ ਹੀ ਕਰ ਹਾਂ ਬਟ ਜਹੜੇ ਨਿਊ ਆ ਜਿਹੜੇ ਉਹ ਉਹਨਾਂ ਦਾ ਕੋਈ ਇਸ਼ੂ ਨਹੀਂ ਹੈਗਾ ਉਹ ਅਲੱਗ ਸਿਟੀ ਆ ਜੈਪੁਰ ਬਣੀ
ਠੀਕ ਹੈ ਹਮ ਤੇ ਜਿਹੜਾ ਓਲਡ ਵਾਲਾ ਤੇ ਫੇਿਰ ਟਾਈਮਲੀ ਪਿੰਕ ਕਲਰ ਕਰਦੇ ਰਹਿੰਦੇ ਹੁੰਗੇ
ਹਾਂਜੀ ਹਾਂਜੀ ਬਿਲਕੁਲ ਔਰ ਯਾਰ ਜਿਹੜੇ ਮਤਲਬ ਹਮ-ਹਮ ਉਹ ਜਿਹੜੇ ਹੈਗੇ ਨੇ ਰਿਜੋਰਟ ਕਹਿ ਰਹੀ ਆ ਮਾਲ ਵਗੈਰਾ ਉਹਨਾਂ ਨੇ ਇੰਨੇ ਵਧਆ ਵਧੀਆ ਮੇਨਟੇਨੈਂਸ ਕੀਤੀ ਇਹਦੀ ਸਫਾਈ ਮੈਂ ਕਹਿੰਦੀ ਆਪ ਡੇਲੀ ਸ਼ਾਇਦ ਕੋਈ ਨਾ ਕੋਈ ਉੱਥੇ ਕਰਦਾ ਹੋਏਗਾ ਰੋਡ ਵੀ ਇੰਨੇ ਕਲੀਨ ਆ। ਹੈਗੀ ਆ। ਕੋਈ ਕਹਿ ਨਹੀਂ ਸਕਦਾ ਵਾ ਹੈਗਾ ਵੀ ਹਾਂ ਇਹ ਪੁਰਾਣੀ ਚੀਜ਼ਾਂ ਆ। ਇੱਦਾਂ ਲੱਗਦਾ ਹੈ ਵੀ ਜਿੱਦਾਂ ਹੁਣ ਲੇਟੈਸਟ ਹੀ ਬਣਾਇਆ ਗਿਆ ਵਾ ਇਹ।
ਅੱਛਾ। ਤੇ ਇਹ ਤਾਂ ਬਹੁਤ ਅੱਛਾ ਹੂੰ। ਹੁਣ ਫਿਲਹਾਲ ਤੇ ਸਾਰੇ ਜੈਪੁਰ ਦਾ ਹੀ ਨਾਮ ਲੈਂਦੇ ਆ। ਕਿ ਟੁਰਿਸਟ ਪਲੇਸ ਦੇ ਉਤੋਂ ਇਹਦਾ ਇਹਨੂੰ ਹੀ ਪ੍ਰਿਫਰੇਂਸ ਦਿੰਦੇ ਜਾਂ ਹੁਣ ਹਿਮਾਚਲ ਦਾ ਵੀ ਨਾਮ ਜ਼ਿਆਦਾ ਲਿੱਤਾ ਜਾ ਰਿਹਾ। ਪਹਿਲਾਂ ਲੋਕੀ ਜਾਂਦੇ ਸੀ। ਹਾਂ ਮਨਸੂਰੀ ਮਨਾਲੀ ਕਹਿੰਦੇ ਸੀ ਹੁਣ ਜੈਪੂਰ ਹਿਮਾ ਚਲ ਜੈਪੁਰ ਇਹ ਦੋ ਜਗ੍ਹਾ ਦਾ ਨਾਮ
ਇਹ ਅਜੈ ਫ ਬੈਸਟ ਦਸੰਬਰ ਵਿੱਚ ਘੁੰਮਣ ਦਸੰਬਰ ਦੀਆਂ ਛੁੱਟੀਆਂ ਚ ਹਨਾ। ਔਰ ਗਰਮੀਆਂ ਦੀ ਛੁੱਟੀ ਚ ਹੈਗਾ ਹਿਮਾਚਲ ਵੈਸਟ ਘੁੰਮਣ ਨੂੰ
ਹਾਂ ਹਿਮਾਚਲ ਤੇ ਪਹਿਲਾਂ ਤੇ ਦੇਵੀਆਂ ਕਰਕੇ ਹੁੰਦਾ ਸੀ ਨੌ ਦੇਵੀਆਂ ਤੇ ਹੁਣ ਕਹਿੰਦੇ ਹੋਰ ਵੀ ਚੀਜ਼ਾਂ ਨਾ ਉੱਥੇ ਬਹੁਤ ਅੱਛੀਆਂ ਕਰ ਦਿੱਤੀਆਂ ਗਈਆਂ ਹਿਮਾਚਲ ਵਿੱਚ ਹੂੰ। ਹੁਣ ਮੈਨੂੰ ਤੇ ਗਏ ਬਹੁਤ ਟਾਈਮ ਹੋ ਗਿਆ ਹਿਮਾਚਲ ਬਹੁਤ ਜ਼ਿਆਦਾ ਤੇ ਹੁਣ ਤੇ ਨਾ ਲੋਕਾਂ ਨੇ ਦੇਖਿਓ ਆਣ ਵਾਲੇ ਟਾਈਮ ਚ ਆਪਣੀ ਕਾਰ ਤੋਂ ਟ੍ਰੈਵਲ ਕਰਨਾ ਬੰਦ ਕਰਦੇ ਨੇ। ਕਿਉਂਕਿ ਉੱਥੇ ਗੱਡੀਆਂ ਫਸੀਆਂ ਰਹਿੰਦੀਆਂ ਜਾਮ ਬਹੁਤ ਲੱਗਦਾ ਐ।
ਦਾ ਐ ਉੱਥੇ।
ਹੂੰ ਤੇ ਹੁਣ ਲੋਕੀ ਬਾਏ ਟ੍ਰਰੇਨ ਬਾਏ ਬੱਸ ਹੁਣ ਏ ਸੋਚਣਾ ਸਟਾਰਟ ਕਰਨਗੇ।
ਹਾਂਜੀ-ਹਾਂਜੀ ਬਿਲਕੁੱਲ।
ਪ ਪੌਲੀਊਸ਼ਨ ਪੋਪੂਲੇਸ਼ਨ ਏ ਬਹੁਤ ਜ਼ਿਆਦਾ ਵੱਧਦੀ ਜਾ ਰਹੀ ਐ। ਹੂੰ ਮੈਂ ਤਾਂ ਤੁਹਾਨੂੰ ਦਿੱਲੀ ਦਾ ਦੱਸਦੇ ਇੰਨੀ ਪੋਪੂਲੇਸ਼ਨ ਐ। ਆਣ ਵਾਲੇ ਟਾਈਮ ਚ ਜਿੱਦਾਂ ਸਾਡੇ ਇੱਥੇ ਕੈਬ ਚੱਲਦੀ ਐ ਨਾ ਤੇ ਹੁਣ ਕਹਿ ਰਹੇ ਆ ਕਿ ਏ ਉਹ ਚੱਲੇਗਾ ਏਅਰ ਟੈਕਸੀ ਚੱਲੇਗੀ। ਹਾਂ ਤੇ ਉਹਦਾ ਫੇਅਰ ਜ਼ਿਆਦਾ ਰੱਖਣਗੇ ਦੋ ਹਜ਼ਾਰ ਹਾਂ ਤੇ ਜੋ ਬਿਜਨਸ ਕਲਾਸ ਵਾਲਾ ਹੋਏਗਾ ਉਹਦਾ ਤਿੰਨ ਹਜ਼ਾਰ ਫੇਅਰ ਹੋਏਗਾ। ਪਰ ਉਹਦੇ ਨਾਲ ਕੀ ਹੋਏਗਾ ਜ ਕੰਪਨੀ ਚ ਮੀਟਿੰਗਸ ਵਗੈਰਾ ਹੁੰਦੀ ਤੇ ਲੋਕ ਟਾਈਮਲੀ ਪਹੁੰਚ ਈ ਨੀ ਪਾ ਰੇ ਏ ਓਨਾਂ ਦੇ ਕਰਕੇ ਏਨਾਂ ਨੇ ਏਅਰ ਟੈਕਸੀ ਸਟਾਰਟ ਕਰਨੀ ਆ ਔਰ ਅਗਰ ਏ ਕੋਮਨ ਹੋ ਗਈ ਹੌਲੀ ਹੌਲੀ ਕਰਦੇ ਗਏ ਤੇ ਫਿਰ ਏ ਨੋਰਮਲ ਫਿਰ ਹਜ਼ਾਰ ਤੱਕ ਵੀ ਮੈਨੂੰ ਲੱਗਦਾ ਆ ਜਾਏਗਾ ਫਿਰ ਤੇ ਹੂੰ ਹਾਲੇ ਤੇ ਸਟਾਰਟ ਕਰਨੀ ਥਰਟੀ ਵਿੱਚ ਜਿੱਦਾ ਹੁਣ ਛੱਬੀ ਚੱਲ ਰਿਆ ਤੇ ਤੀਹ ਵਿੱਚ ਸਟਾਰਟ ਹੋ ਜਾਣੀ। ਸਾਡੇ ਇੱਥੇ ਦਿੱਲੀ ਵਿੱਚ ਹਾਂ ਤੇ ਹੁਣ ਚਲੋ ਠੀਕ ਐ ਟਾਈਮਲੀ ਪੌਂਚ ਜਾਣਗੇ ਪਰ ਹੁਣ ਤੇ ਰੋਡ ਤੇ ਇੰਨੀ ਓ ਹੋ ਗਈ ਜੈਮ ਜਾਮ ਹੋ ਗਿਆ ਤੇ ਫਿਰ ਹਵਾ ਵਿੱਚ ਸਕਾਈ ਵਿੱਚ ਵੀ ਜਾਮ ਲੱਗ ਜਾਣਾ ਕਰਨਾ
ਓਥੇ ਈ ਸਹੀ ਗੱਲ ਐ ਸਾਹ ਨੀ ਆਣਾ ਹੁਣ ਤੇ ਏਅਰ ਕੁਆਲਿਟੀ ਫਿਰ ਕੁੱਛ ਹੱਦ ਤੱਕ ਠੀਕ ਆ ਉਸ ਤੋਂ ਬਾਦ ਓ ਵੀ ਜ਼ਿਆਦਾ ਖ਼ਰਾਬ ਲੱਗਣੀ ਆ
ਓਹੀ ਤੇ ਫਿਰ ਇਹਦਾ ਤੇ ਏਦਾਂ ਲੱਗਣਾ ਐ ਕਿ ਕੋਈ ਅਲੱਗ ਹੀ ਜਗਾ 'ਤੇ ਜਾਓ ਵੀ ਦੇਖੋ ਏਦਾਂ ਏਦਾਂ ਨਹੀਂ ਲੱਗੇਗਾ ਕਿ ਸਾਡੇ ਸਿਰ ਤੇ ਕੋਈ ਚੜ੍ਹਦਾ ਚੱਲਦਾ ਪਿਆ ਉਹ
ਡਰ ਲੱਗਦਾ ਗ ਕਰਨਾ ਵੀ ਉੱਪਰੋਂ ਕੁੱਛ ਨੰਘ ਕੇ ਕਿਤੇ ਡੇਗੀ ਨਾ ਪਵੇ ਥੱਲੇ ਹਾਂ
ਇੱਕ ਅੱਧੇ ਉਹ ਹੈਲੀਕੋਪਟਰ ਐਰੋਪਲੇਨ ਨਿਕਲਦੇ ਤੇ ਠੀਕ ਹੈ ਚੱਲਦਾ ਪਰ ਅਗਰ ਸੋਚ ਇਮੈਜਿਨ ਕਰੋ। ਕਿ ਅਗਰ ਇੰਨ ਨੀ ਸਾਰੇ ਚੱਲ ਗਈਆਂ ਏਅਰ ਟੈਕਸੀ ਤਾਂ ਕੀ ਕਰੇਗਾ।
ਕੀ ਕਰੂਗਾ ਹਾਂ। ਹੁਣ ਜਿੱਦਾਂ ਇੱਥੇ ਹੁੰਦਾ ਆ ਮਤਲਬ ਇਹ ਵੀ ਇਸ਼ੂਜ਼ ਆ ਸਕਦੇ ਆ। ਜਿੱਦਾਂ ਰੋਡ ਤੇ ਕੋਈ ਮਿਸ ਹੈ। ਨਿੰਗ ਹੋ ਜਾਂਦੀ ਹੈ ਹਨ ਹੈ ਨਾ ਤੇ ਏਅਰ ਤੇ ਕਿੱਦਾਂ ਹੋਏਗੀ ਜੇ ਉੱਥੇ ਟਰੈਫਿਕ ਹੋਈ ਫਿਰ
ਹਾਂ ਤੇ ਉੱਥੇ ਕੌਣ ਬਚਾ। ਜਾਏਗਾ। ਬਿਲਕੁਲ ਬਿਲਕੁਲ ਉਹ ਹੀ ਹੈ ਦੋਨੋਂ ਚੀਜ਼ਾਂ ਕੋਂਸ ਪ੍ਰੋਂਸ ਦੋਨੋਂ ਹੀ ਹੈ।
ਦੋਨੋ ਹੁੰਦੇ ਆ ਬਿਲਕੁਲ- ਬਿਲਕੁਲ ਹਮ ਫਾਇਦਾ ਤੇ ਨੁਕਸਾਨ
ਹਾਂ, ਪਰ ਏ ਐ ਨਾ ਸਾਡੇ ਉੱਪਰ ਜਿਹੜਾ ਰੱਬ ਬੈਠਾ ਓ ਬੈਲਂਸ ਕਰ ਦੇਂਦਾ ਜੋ ਭੂਚਾਲ, ਡਿਜ਼ਾਸਟਰ ਹੂ ਏਹ ਪੋਪੂਲੇਸ਼ਨ ਅੱਧੀ ਤੋ ਜੈਦਾ ਘੱਟਦੀ ਜਾ ਰਹੀ ਏ ਵੈਸੇ
ਵੈਸੇ ਕੱਟਦੀ ਜਾ ਰੀ ਸਹੀ ਗੱਲ ਐ।
ਤੋਆਨੂੰ ਵੀ ਜਾਮ ਮਿਲਆ ਕਿ ਰੋਡ ਤੇ
ਨਈ ਆ ਹੁਨੀ ਟੋਲ ਪਲਾਜ਼ਾ ਸੀਗਾ। ਤੇ ਮਲਬ ਸਾਡੇ ਏਥੇ ਹਜੇ ਠੀਕ ਐ। ਏਨਾ ਨੀ ਹੈਗਾ
ਏਧਰ ਲੀ ਸਾਈਡ ਪੈ ਜਾਂਦਾ ਨਾ ਸਾਰਾ ਪੰਜਾਬ ਵਾਲੀ ਸਾਈਡ ਉਧਰ ਥੋੜਾ ਕਾੱਟ ਐ ਕੰਪੈਰੀਜਨ ਕਰੋ। ਹੂੰ, ਅਰੇ ਜਲੰਧਰ ਵੀ ਬੋਹਤ ਹੋਗਆ ਜਲੰਧਰ ਵੀ
ਹੂੰ। ਮੈਂ ਕੈਨੀ ਜਲੰਧਰ ਤੋ ਕਪੂਰਥਲਾ ਜਾਨਾ ਹੁੰਦਾ ਸੀ, ਅੱਧਾ ਘੰਟਾ ਲੱਗਦਾ ਹੁੰਦਾ ਸੀ। ਮੇਨੂੰ ਬਸ ਬਾਏ ਕਾਰ ਤੇ ਹੁਨ ਗਏ ਆਂ। ਤੇ ਏਕ ਡੇਢ
ਲੱਗ ਗੇਆ ਹਾਂ ਓ ਪਤਾ ਕੀ ਡਿਮਾਂਡਸ ਜੈਦਾ ਹਰ ਇਕ ਦੀ ਪਰਸਨਲ ਗੱਡੀ। ਹੈਨਾ ਓਦੇ ਕਰਕੇ ਹੋ ਗੇਆ। ਹੂੰ, ਹੂੰ, ਹੂੰ
ਤੇ ਹੁਨ ਅਗਰ ਘਰ ਚ ਚਾਰ ਬੰਦੇ ਨਾ, ਤੇ ਚਾਰਾ ਕੋ ਗੱਡੀ ਹੋਏਗੀ।
ਬਿਲਕੁਲ ਸਹੀ ਗੱਲ।
ਹੁਨ ਏ ਥੋੜਾ ਕੋਪੀਟੀਸ਼ਨ ਫੈਮਲੀ ਮੈਂਬਰਸ ਵਿੱਚ ਵੀ ਵੱਧ ਗਿਆ ਵਾ।
ਹਾਂ ਕਿੱਥੇ ਹੂੰ।
ਹੂੰ। ਤੇ ਵੈਸੇ ਤੇ ਦੇਖੋ ਏਦਾਂ ਚੱਲਨਾ ਚਾਈਦਾ ਕਿ ਅੱਜ ਤੂ ਲੈ ਕੇ ਜਾ ਤੇ ਕਲ ਮੈਂ ਲੈ ਏਸ ਤਰਾਂ ਹੋਨਾ ਚਾਈਦੈ, ਮਤਬ ਆਪਸ ਚ ਕੋਪਰੇਟ ਕਰਕੇ ਚਲੋ ਪਬਲਿਕ ਟਰਾਂਸਪੋਰਟ ਜੈਦਾ ਯੂਜ ਕਰਨੀ ਚਾਈਦੀ ਸਾਨੂੰ ਪੋਪੂਲੇਸ਼ਨ ਦੋਨਾਂ ਦਾ ਧਿਆਨ ਰੱਖ ਕੇ ਨਾ ਅਜ ਜਦੋ ਪੋਚੋਂਗੇ ਹੋਰ ਮੈ ਕੈ ਰੀ ਆਂ ਤੁਸੀ ਪੋਚੋਂਗੇ ਪਹਿਲਾਂ ਤਾਂ ਘਾਰ ਸੰਭਾਲੋਗੇ ਕਰੋਗੇ ਘੰਟਾ ਲੱਗ ਜਾਨਾ ਕਿਤੇ ਵੀ
ਇਥੇ ਖਲਾਰਾ, ਓਥੇ ਖਲਾਰਾ ਪੈਲੇ ਬੈਗ ਜੋ ਕੱਪੜੇ ਨਿਕਾਲੋ
ਹਾਂ, ਅਗਰ ਨਾ ਤਾਂ ਵੀ ਚੈਨ ਨੀ ਆਂਦਾ ਪਹਿਲਾਂ ਤੇ, ਹਾਂ ਪਹਿਲਾਂ ਅਨਟੈਕ ਫੇਰ ਕਿਚਨ ਵਲ ਜਾਏਆ ਜਾਏ ਮੋਟਰ ਦੇਖਾਂਗੇ ਮੋਟਰ ਚੱਲੀ। ਕਿ ਨਹੀਂ ਪਾਣੀ ਆ ਵੇਗਾ
ਹਾਂਜੀ ਆਉਂਦਾ ਕਿ ਨਹੀਂ।
ਫ ਸਾਰੇ ਬਰਤਨ ਆਪਣੀ ਜਗ੍ਹਾ ਤੇ ਟਿਕਓਗੇ ਸਾਰੇ ਇੱਧਰ ਉਧਰ ਹੋਏ ਹੋ ਨੇ ਦੇਖਿਓ, ਹੂ।
ਉਨ੍ਹਾਂ ਨੂੰ ਵੀ ਵਾਸ਼ ਕਰ ਲਈਏ।
ਹਾਂ।
ਹੂ
ਬਸ ਇਹੀ ਕੁਝ ਚੱਲਦਾ ਐ। ਉਹਹੀ ਹੈ ਲੇਡੀਜ਼ ਦਾ ਤਾਂ ਮੈਂ ਕਹਿ ਰਹੀ ਡਿਊ ਇੰਨੀ ਜ਼ਿਆਦਾ ਹੁੰਦੀ ਹੈ ਨਾ। ਕੁਛ ਪੁੱਛੋ ਨਾ ਮਤਲਬ ਆਪਾਂ ਬਾਹਰ ਰਹਿ ਕੇ ਵੀ ਸਾਡਾ ਧਿਆਨ। ਘਰ ਵਿੱਚ।
ਘਰ ਚ ਹੀ ਹੁੰਦਾ ਹਾਂਜੀ। ਬਿਲਕੁਲ।
ਹੋਰ ਪ੍ਰਿੰਸੀ ਕੀ ਕਰ ਰਹੀ ਹੈ, ਅੱਛਾ।
ਬੋਰ ਹੋ ਰਹੇ, ਇਹਨੂੰ ਸ਼ੌਕ ਸੀਗਾ ਬ ਹੁਣ ਏਨੂੰ ਦੋ ਵਾਰੀ ਸਿਖਾਣੇ ਦੀ ਕੋਸ਼ਿਸ਼ ਕੀਤੀ, ਬਟ ਹਜੇ ਹੱਥ ਨੀ ਪਾ ਰਹੀ ਇਹ।
ਫਿਰ ਇਹ ਕਹਿ ਰਹੀ ਹੈ ਕਿ ਮੈਨੂੰ ਮ ਉਹ ਵਾਲੀ ਮਕੈਨੀਕਲ ਨਹੀਂ ਔ
ਆਟੋਮੈਟਿਕ ਚਾਹੀਦੀ ਆਟੋਮੈਟਿਕ ਚਾਹੀਦੀ ਇਹਨਾਂ ਨੂੰ ਜੀ ਜੀ ਚਲੋ ਦੇਖੋ ਮੇਬੀ ਜੇ ਹੁਣ ਲਈ ਵੀ ਅਸੀਂ ਇਹੀ ਸੋਚ ਤੇ ਜਾਂ ਇਲੈਕਟ੍ਰੀਸਿਟੀ ਲਵਾਉਣਗੇ
ਆਹ ਹਾਂ ਹਾਂ ਹੂ ਹੂ
ਆਟੋਮੈਟਿਕਲੀ ਦੇਖਾਂ
ਹਾਂ ਕਿਉਂਕਿ ਉਹੀ ਹੈ ਇਹਨਾਂ ਬੱਚਿਆਂ ਵਾਸਤੇ ਵੀ ਈਜ਼ੀ ਹੋ ਜਾਏਗੀ।
ਹਾਂਜੀ ਬਿਲਕੁਲ ਬਿਲਕੁਲ
ਥਾਰ ਤੇ ਨਹੀਂ ਕਹਿੰਦਾ ਲਕਸ਼
ਨਹੀ ਨਹੀ ਲਕਸ਼ ਥਾਰ ਦਾ ਨੀ ਹਜੇ ਕੋਈ ਵੀ ਰੌਲਾ ਪਾਉਂਦਾ, ਹਜੇ ਸਿਰਫ ਇਹਨਾਂ ਦਾ ਬੁਲਟ ਦਾ ਹੈ ਜ਼ਿਆਦਾ। ਸ਼ੋਂਕ ਹੂ ਜਾਵਾਂ ਜਾਵਾਂ ਨਸ਼ਾ ਹੁੰਦਾ ਐ।
ਅੱਛਾ ਜਾਵਾ ਦਾ ਠੀਕ ਹੈ, ਸਹੀ।
ਵੀ ਹੋਣੀ ਚਾਹੀਦੀ ਹੈ ਨਾ, ਆਹੋ ਹਵਾ ਚ ਨੀ ਨਾ ਚੱਲਣਾ ਹੈਗਾ ਤਾਂ ਕਰ ਕੇ
ਹੂੰ ਸਾਡੇ ਇਥੇ ਇਨੇ ਛੋਟੇ ਨੇ ਤੇ ਉਹ ਲਿਤੀ ਤੇ ਫਰੋਨਸ ਹੈ। ਪਰ ਉਹਦੇ ਸਪਨੇ ਥਾਰ ਵਾਲੇ ਕਹਿ ਰਿਹਾ ਮੈਂ ਜਲਦੀ ਦੇ ਕੇ ਥਾਰ ਲੈਣੀ ਆ। ਅਰੇੇ ਥਾਰ ਕੰਫਰਟੇਬਲ ਨਹੀਂ ਹੈ ਬਿਲਕੁਲ ਵੀ।
ਦੀ ਨਹੀਂ ਹੈਗੀ।
ਨਹੀਂ ਹੈਗੀ ਇਹ ਤੇ ਜਿੱਦਾਂ ਬੱਚੇ ਮੁੰ ਡੇ ਆਊ ਟਿੰਗ ਕਰਦੇ ਹੈ। ਬਸ ਉਹ ਹੈ ਕਮਫਰਟੇਬਲ ਨਹੀਂ ਹੈ ਉਹ ਇੰਨੇ ਝਟਕੇ ਲੱਗਦੇ ਆ। ਬਹੁਤ ਜ਼ਿਆਦਾ।
ਹਾਂਜੀ ਚਲੋ ਸ਼ੈਲ ਦਾ ਆਪਾਂ ਕਰਦੇ ਹੈਂ।
ਕੋਈ ਗੱਲ ਨਹੀਂ ਹਾਂਜੀ ਠੀਕ ਹੈ ਦੀਦੀ ਓਕੇ ਬਾਏ।
ਟਾਸਕ ਪੂਰਾ।